ਹੈਲੋ
ਹੈਲੋ
ਹੈਲੋ ਹੈਲੋ
ਹੈਲੋ ਹਾਂਜੀ
ਜੀ ਮੈਮ ਸਤ ਸ਼੍ਰੀ-
ਸਾਸਰੀ ਕਾਲ ਜੀ ਸਾਸਰੀ ਕਾਲ ਆਵਾਜ਼ ਆ ਰਹੀ ਮੇਰੀ। ਹੈਲੋ ਹਾਂਜੀ-ਹਾਂਜੀ ਠੀਕ ਆ ਤੁਸੀਂ ਕਿਵੇਂ, ਠੀਕ ਓ?
ਹਾਂਜੀ-ਹਾਂਜੀ।
ਚਲੋ ਵਧੀਆ ਠੀਕ ਈ ਚਾਹੀਦਾ।
ਹੈਲੋ।
ਹਾਂਜੀ-ਹਾਂਜੀ, ਬੋਲੋ-ਬੋਲੋ।
ਲੋ
ਹਾਂਜੀ-ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ-ਹੈਲੋ। ਹੈਲੋ ਹਾਂਜੀ ਆਵਾਜ਼ ਆ ਰੀ ਐ। ਹਾਂਜੀ ਵਧੀਆ-ਵਧੀਆ। ਤੁਹਾਡੀ।
ਠੀਕ ਐ ਠੀਕ ਐ ਕੀ
ਠੀਕ ਐ ਠੀਕ ਐ। ਕੁਛ ਨੀ ਓ ਔਡਰ ਆਇਆ ਸੀ। ਫਲਿੱਪਕਾਰਟ ਤੋਂ ਓ ਚੈੱਕ ਕਰਦੀ ਪਈ ਸੀ।
ਤੁਸੀਂ ਦੱਸੋ? ਹਾਂਜੀ। ਤੁਸੀਂ ਕੀ ਕਰ ਰੇ ਜੇ। ਹਾਂਜੀ-ਹਾਂਜੀ। ਸਭ ਠੀਕ ਨੇ ਬਸ ਤਿਆਰੀ।
ਕਰੂਗੀ।
ਚਲੋ ਵਦੀਐ, ਤੁਆਡੇ ਵੈਸੇ ਜੁਆਇੰਟ ਫੈਮਿਲੀ ਚ ਕੌਨ-ਕੌਨ ਰੈਂਦਾ ਏ।
ਮੇਰੀ ਜੁਆਇੰਟ ਫੈਮਿਲੀ ਚ ਜਿਵੇਂ ਮੇਰੇ ਡੈਡੀ ਹੋਨੀ ਤਿੰਨ ਭਰਾ ਨੇ। ਤੇ ਹਾਂਜੀ-ਹਾਂਜੀ, ਫਿਰ ਤਿੰਨ ਫੈਮਲੀਆਂ ਰੈਂਨੇ ਆਂ ਅਸੀਂ ਕੱਠੀਆਂ ਦੇਖੋ। ਵੀ ਓਦਾਂ ਵੀ ਲਗਾ ਲੋ ਲੇਡੀਜ਼ ਚ ਲਗਾ ਲੋ ਵੀ ਮੇਰੀ ਹੀ ਮੰਮੀ ਨੇ ਲਗਾ ਲੋ ਵੀ ਮੇਰੀਆਂ ਦੋ ਮੰਮੀਆਂ ਨੀ ਹੈਗੀਆਂ ਛੋਟੀ ਤੇ ਵੱਡੀ, ਬਸ ਮੇਰੇ ਮੰਮੀ ਨੇ। ਹਾਂਜੀ-ਹਾਂਜੀ ਤੇ ਮੇਰੇ ਤਾਈ ਦੀ ਨੂੰਅ ਨੇ ਇੱਕ। ਲੇਡੀਜ਼ ਚ ਤਾਂ, ਹਾਂਜੀ-ਹਾਂਜੀ ਬਾਕੀ ਅਸੀਂ ਬੱ ਹੋ ਗਏ ਲਗਾਲੋ ਦੋ ਮੇਰੀ ਭਾਬੀ ਦੇ ਦੋ ਅਸੀ ਹੋਗੇ ਤੇ ਇੱਕ ਮੇਰੇ ਚਾਚੇ ਦਾ ਮੁੰਡਾ ਹੋ ਗੇਆ।
ਠੀਕ ਐ ਮਹਾਂ ਪਰਿਵਾਰ ਵੱਡੈ, ਹਨਾ।
ਤਾਂਹੀ ਬਸ ਵੀ ਲਗਾਾਲੋ ਮੇਰੇ ਡੈ, ਚਲੋ ਆਪਾਂ ਪਰਿਵਾਰ ਬਾਰੇ ਹੀ ਗੱਲ ਕਰਦੇ ਹਾਂ ਪਰਿਵਾਰ ਟੋਪਿਕ ਦੇ ਉੱਤੇ, ਜਿਵੇਂ ਹੁਨ ਲਗਾ ਲੋ ਅਸੀਂ ਦੱਸੇਆ ਕੇ ਮੇਰੀ ਜੁਆਇੰਟ ਫੈਮਿਲੀ ਕਰਕੇ ਵੀ ਮੇਰੀਆਂ ਕਜ਼ਨਸ ਹੀ ਆਂਦੀਆਂ ਨੇ ਫੇਰ, ਓਨਾਂ ਦੇ ਬੱਚੇ ਹੋਗੇ। ਹਾਂਜੀ, ਕਿਓਂਕਿ ਦੇਖੋ ਅੱਜ-ਕੱਲ ਪਰਿਵਾਰ ਇਕੱਠੇ ਕੋਈ-ਕੋਈ ਰੈਂਦਾ।
ਹਾਂ ਬਿਲਕੁਲ ਮੈਂ ਤਾਂਈ ਸੁਨ ਕੇ ਹੈਰਾਨ ਹੋ ਗਈ ਤਿੰਨ ਜਨੇ ਤਿੰਨ ਫੈਮਲੀਆਂ ਇਕੱਠੀਆਂ ਰੈਂਦੀਐ ਇੱਕੋ ਘਰ ਚ।
ਹਾਂਜੀ-ਹਾਂਜੀ, ਕਿਓਂਕਿ ਅੱਜ-ਕੱਲ ਦੇਖੋ ਕਿੰਨਾ ਟਾਈਮ ਦਾ ਫ਼ਰਕ ਪਿਆ ਹੋਏਆ ਨਾ। ਵੀ ਅੱਜ-ਕੱਲ ਕੋਈ ਇਕੱਠਾ ਰੈਂਦਾ ਈ ਨਈ ਹੈਗਾ। ਵੀ ਇਸ ਕਰਕੇ ਸਬ ਨੂੰ ਹੁੰਦਾ, ਹਾਂਜੀ।
ਮੈਂ ਕਿਆ ਅੱਜ-ਕੱਲ ਪਤਾ ਕੀ ਲੋਕੀ ਨਾ ਇਕੱਠਾ ਰੈਨਾ ਮਨਜੂਰ ਈ ਨਈ ਕਰਦੇ। ਮਤਲਬ ਕਿ ਨਾ ਇੱਕ ਦੂਜੇ ਕੋਲ ਜਲਨ ਵੀ ਕਰਦੇ ਆ। ਮਤਲਬ ਓਸ ਚੀਜ਼ਾਂ ਨੀ ਬਨ ਗਈਆਂ ਈ ਆ ਕੇ ਕੱਠੇ ਰੈ ਸਕੀਏ ਇੱਕ ਅਲੱਗ ਈ ਹੋ ਜਾਂਦਾ ਬਿਹੇਵ ਸਬ ਦਾ ਪਰ ਚਲੋ ਵਦੀਐ ਇਕੱਠੇ ਰੈਂਦੇ ਵੇ ਓਂ ਕੀ ਚਾਈਦੈ।
ਹਾਂਜੀ ਓਹੀ ਆ ਕਿ ਦੇਖੋ ਅੱਜ-ਕੱਲ ਕੋਈ-ਕੋਈ ਪਰਿਵਾਰ ਐਵੇਂ ਰੈਂਦੈ ਦੇਖੋ ਨਹੀਂ ਤਾਂ ਆਪਾਂ ਦੇਖਦੇ ਆਂ ਸਾਰੇ ਹੀ ਅਲੱਗ-ਅਲੱਗ ਰੈਂਦੇ ਨੇ, ਜੇ ਦੇਖੇਆ ਜਾਵੇ। ਅੱਜ-ਕੱਲ ਕੋਈ ਐਵੇਂ ਹੈ ਈ ਨੀ ਵੀ ਐਵੇਂ ਫੈਮਲੀਆਂ ਲਗਾ ਲੋ।
ਦੇਖੋ ਫੈਮਲੀਆਂ ਓਹੀ ਇਕੱਠੀਆਂ ਰੈ ਸਕਦੀਆਂ ਜੇੜੀਆਂ ਇੱਕ ਦੂਜੇ ਨੂੰ ਸੈਨ ਕਰ ਲੈਂਦੀਆਂ, ਇੱਕ ਦੂਜੇ ਨਾਲ ਚੱਲਦੀਆਂ ਹੱਥ ਫੜ ਕੇ।
ਜੀ ਹਾਂਜੀ ਜਿੱਥੇ ਦੇਖੋ ਏਹ ਚੀਜ਼ ਆ ਕੇ ਇੱਕ ਬੰਦੇ ਦੇ ਹੱਥ ਹੋਵੇ ਸਾਰਾ ਕੁਛ ਨਾ ਓਥੇ ਹੀ ਚੱਲਦੀ ਆ। ਜਿਵੇਂ ਹੁਨ ਦੇਖੋ ਸਾਡੇ ਵੀ ਇੱਕ ਪਰਸਨ ਦੇ ਹੱਥ ਈ ਆ ਸਾਰਾ ਕੁਛ ਵੀ ਉਸੇ ਨੇ ਸਾਨੂੰ ਪੈਸੇ ਦੇਨੇ ਲੇਨੇ ਉਸੇ ਨੇ ਹੀ ਕਰਨਾ ਸਾਰਾ ਕੁਛ।
ਓ ਸਈ ਐ।
ਕਿਓਂਕਿ ਦੇਖੋ ਹੁਨ ਜਦੋਂ ਚੀਜ਼ ਆਂਦੀ ਆ ਤਾਂ ਓਹ ਸਾਨੂੰ ਸਾਰੇਆਂ ਨੂੰ ਬਰਾਬਰ ਲਿਆ ਕੇ ਦਿੰਦੇ ਨੇ।
ਹਾਂ ਐਹ ਤੇ ਸਭ ਤੋਂ ਵੱਡੀ ਗੱਲ ਹੈਗੀ ਕੇ ਘਰ ਚ ਹਾਂ ਘਰ ਚ ਜੇੜੀ ਚੀਜ਼ ਆਵੇ ਓ ਸਬ ਦੇ ਲਈ ਬਰਾਬਰ ਆਵੇ।
ਹਾਂਜੀ-ਹਾਂਜੀ ਕਿਓਂਕਿ ਜਦੋਂ ਦੇਖੋ ਬਰਾਬਰ ਚੀਜ਼ ਆਊਗੀ ਫੇਰ ਕੋਈ ਲੜਾਈ ਹੀ ਨਹੀਂ ਹੁੰ ਹੁੰਦੀ ਹੈਗੀ। ਹੁਨ ਮੰਨ ਲੋ ਕਿ ਸਾਨੂੰ ਮਿਲ ਗੀ ਮੇਰੇ ਭਾਬੀ ਦੇ ਬੱਚਿਆਂ ਨੂੰ ਨਾ ਮਿਲੇ ਜਾਂ ਮੇਰੇ ਚਾਚੇ ਦੇ ਮੁੰਡੇ ਨੂੰ ਨਾ ਮਿਲੇ ਤਾਂ ਫੇਰ ਓਥੋਂ ਫ਼ਰਕ ਪੈਨਾ ਸਟਾਟ ਹੋ ਜਾਂਦਾ।
ਬਸ-ਬਸ ਓਥੋਂ ਈ ਫ਼ਰਕ ਪੈਂਦਾ ਪਤਾ ਕੀ ਜਦੋਂ ਇੱਕ ਗੱਲ ਮਨ ਚ ਆਵੇ ਨਾ ਤੇ ਉਸ ਤੋਂ ਬਾਅਦ ਸ਼ੁਰੂਆਤ ਹੋ ਜਾਂਦੀ ਐ ਬਸ ਖਾਰਬਾਜੀ ਆ ਜਾਂਦੀ ਐ।
ਹੋਰ ਕੁਛ ਖਾਨ ਦੀ ਚੀਜ਼ ਆ ਗਈ ਤਾਂ ਸਬ ਨੂੰ ਬਰਾਬਰ ਦਿੱਤੀ ਜਾਊਗੀ ਤਿੰਨਾਂ ਨੂੰ ਹੀ ਤਿੰਨੇ ਪਰਿਵਾਰਾਂ ਨੂੰ। ਏਹੀ ਸਹੀ ਗਾ ਐਵੇ ਵੀ ਨੀ ਹੁੰਦਾ। ਦੇਖੋ ਪੈ ਕਈ ਕੱਠੇ ਵੀ ਰੈਂਦੇ ਨੇ ਪਰ ਓ ਆਪਸ ਦੇ ਵਿੱਚ ਬੋਲਦੇ ਨੀ ਹੁੰ ਦੇ ਲਗਾ ਲੋ ਏਹ ਨਹੀਂ ਸਾਡੇ ਵੀ ਐਵੇਂ ਹੁੰਦੀ ਐ ਏਹ ਚੀਜ਼ ਸਿਸਟਮ ਵਦੀਆ ਆਪਨੇ।
ਨਹੀਂ-ਨਹੀਂ ਬਹੁਤ ਵਧੀਆ ਗੱਲ ਐ ਸਗੋਂ, ਪਤਾ ਕੀ ਲੋਕਾਂ ਨੂੰ ਇਕੱਠੇ ਰਹਿਣਾ ਚਾਹੀਦਾ ਐ, ਪਹਿਲਾਂ ਲੋਕੀਂ ਸਾਰੇ ਇਕੱਠੇ ਰਹਿੰਦੇ ਸੀ।
ਹਾਂਜੀ, ਪੈਲਾਂ ਦੇਖੋ ਹੁਣ ਕਿੰਨੀਆਂ-ਕਿੰਨੀਆਂ ਫੈਮਲੀਆਂ ਰਹਿੰਦੀਆਂ ਸੀਗੀਆਂ, ਇਕੱਠੀਆਂ ਕਿੰਨੇ ਕਿੰਨੇ ਮੈਂਬਰ ਹੁੰਦੇ ਸੀਗੇ। ਅੱਜ-ਕੱਲ੍ਹ ਤਾਂ ਦੇਖੋ ਕੁਛ ਵੀ ਨੀ, ਅੱਜ-ਕੱਲ੍ਹ ਜੇ ਆਪਾਂ ਦੇਖੀਏ ਤਾਂ ਚਾਰ ਹੀ ਜਣੇ ਹੁੰਦੇ ਨੇ। ਭੈਣ-ਭਾਈ ਲਗਾ ਲਓ, ਇੱਕ ਮੰਮੀ-ਡੈ‌ੜੀ ਬਸ, ਆ ਕਈਆਂ ਦੇ ਤਾਂ ਉਹ ਵੀ ਈ ਨੀ ਹੁੰਦੇ ਦੇਖੋ, ਕਈਆਂ ਦੇ ਤਾਂ ਤਿੰਨ-ਤਿੰਨ ਈ ਹੋਂਦੇ ਨੇ।
ਹਾਂ, ਤਿੰਨ-ਤਿੰਨ ਈ ਹੁੰਦੇ ਨੇ, ਪਤਾ ਕੀ ਲੋਕੀਂ ਜਿਹੜੇ ਇਕੱਲੇ ਕੱਲੇ ਰਹਿਣਾ ਮਨਜੂਰ, ਮਲਬ ਜਿਹਨਾਂ ਨੂੰ ਕੱਲੇ-ਕੱਲੇ ਰਹਿਣ ਦੀ ਆਦਤ ਹੋ ਜਾਂਦੀ ਏ ਨਾ ਉਸ ਤੋਂ ਬਾਅਦ ਜੇ ਉਹਨਾਂ ਲੀ ਫੈਮਿਲੀ ਮਲਬ, ਕੋਈ ਮੈਂਬਰ ਆ ਵੀ ਜਾਵੇ ਨਾ ਉਹਨਾਂ ਦੇ ਘਰੇ ਤਾਂ ਵੀ ਉਹਨਾਂ ਨੂੰ ਬਰਦਾਸ਼ਤ ਨੀ ਹੁੰਦਾ, ਉਹ ਕੱਲੇ ਜਾਣਾ
ਹਾਂਜੀ-ਹਾਂਜੀ। ਉਹੀ ਤਾਂ ਗੱਲ ਆਗੀ ਦੇਖੋ, ਵੀ ਕਈਆਂ ਨੂੰ, ਕਈਆਂ ਨੂੰ ਦੇਖੋ ਹੁਣ, ਕੱਲੇ ਰਹਿਣ ਦੀਓ ਆਦਤ ਹੁੰਦੀ ਆ। ਆਪਾਂ ਹੁੰਣ ਕਿੰਨੇ ਲੋਕ ਦੇਖਦੇ ਆਂ, ਲਗਾ ਲਓ ਜੇ ਕਿਸੇ ਦੇ ਘਰੇ ਕੋਈ ਰਿਸ਼ਤੇਦਾਰ ਵੀ ਆਜੇ ਤਾਂ ਵੀ ਉਹ ਦੇਖੋ ਕਿੰਨਾ ਵੀ ਗੁੱਸੇ ਜੇ ਹੋ ਜਾਂਨੇ ਆ, ਉਹਨਾਂ ਦੇ ਮੂੰਹ ਤੋਂ ਪਤਾ ਲਗ ਜਾਂਦਾ। ਹਨਾ, ਹਾਂਜੀ- ਹਾਂਜੀ। ਹੁਣ ਦੇਖੋ, ਸਾਡੇ ਪਰਿਵਾਰ ਚ ਐਵੇਂ ਵੀ ਸਾਡੇ ਨਾ ਕੋਈ ਨਾ ਕੋਈ ਆਇਆ ਹੀ ਰਹਿੰਦਾ, ਸਾਡੇ ਐਵੇਂ ਕੋਈ ਹੁੰਦਾ ਈ ਨੀ ਕਿ ਨਹੀਂ ਜਾਂਦਾ, ਸਾਡੇ ਇਹ ਚੀਜ਼ ਬਹੁਤ ਆ ਕਿ ਆਏ ਹੀ ਰਹਿ ਕਿੰਦੇ ਨੇ ਸਾਡੇ, ਉਹੀ ਅੱਗੇ ਜਿੱਥੇ ਦੇਖੋ ਕਿਸੇ ਨੂੰ ਪਿਆਰ ਮਿਲਦਾ ਜਾਂ ਆਪਣਾ ਰਹਿਣ-ਸਹਿਣ ਦਾ ਵਧੀਆ ਉੱਥੇ ਕੀ ਏ।
ਉੱਥੇ ਈ ਲੋਕੀ ਆਨਾਂ ਮਨਜ਼ੂਰ ਕਰਦੇ ਐ, ਏਦਾਂ ਥੋੜੀ ਕਿ ਕੋਈ ਭੈਣ ਘਰੇ ਆਈ ਐ
ਹਾਂਜੀ-ਹਾਂਜੀ, ਸਾਡੇ ਵੀ ਐਵੇਂ ਹੁਣ ਦੇਖੋ ਛੁੱਟੀਆਂ ਹੋਈਆਂ ਸੀ, ਐੰਨੇ ਫੋਨ ਕਰਲੇ ਸਾਰੀਆਂ ਭੈਣਾਂ ਨੂੰ ਵੀ ਆਜੋ, ਚਲੋ ਆਜੋ, ਹੁਣ ਉਹਨਾਂ ਨੇ ਇਕੱਠੀਆਂ ਨੇ ਸਲਾਹ ਬਣਾਈ ਏ ਕਿ, ਅਸੀਂ ਚਲੋ ਸੋਮਵਾਰ ਨੂੰ ਆਵਾਂਗੇ।
ਚਲੋ, ਵਧੀਆ ਹੁਣ ਤਿੰਨ-ਚਾਰ ਦਿਨ ਰਹਿ ਕੇ ਜਾਣਗੇ।
ਹਾਂ, ਬਸ ਚਾਰ-ਚਾਰ ਦਿਨ ਲੱਗੇ, ਬਸ ਕੋਈ ਇੱਕ ਹਫ਼ਤਾ ਰਹਿ ਤਾਂ, ਤਾਂ ਵੈਸੇ ਕੋਈ ਨੀ ਰਹਿਣੀ ਹੈਗੀ। ਤਿੰਨ-ਤਿੰਨ, ਚਾਰ-ਚਾਰ ਦਿਨ ਬਸ।
ਹਾਂ, ਜਲੋ ਅਗਲਿਆਂ ਨੇ ਆਪਣੇ ਘਰ ਵੀ ਵੇਖਣੇ ਹੁੰਦੇ ਐ।
ਹਾਂਜੀ-ਹਾਂਜੀ, ਇਹੀ ਹੋ ਜਾਂਦਾ ਅੱਜ-ਕੱਲ੍ਹ। ਬਸ ਉਹੀ ਆ ਕਿ ਦੇਖੋ, ਅਗਲਾ ਛੁੱਟੀਆਂ 'ਚ ਤਾਂ ਰਹਿ ਵੀ ਜਾਂਦਾ, ਉ ਦਾ ਤਾਂ ਦੇਖੋ, ਕੋਈ ਇੱਕ ਦਿਨ ਵੀ ਨੀ ਰਹਿੰਦਾ ਕਿਸੇ ਕੋਲ਼ੇ। ਛੁੱਟੀਆਂ 'ਚ ਵੀ ਨੀ। ਹਾਂ, ਉਹ ਫ਼ਿਰ ਛੁ ਕਹਿੰਦੇ, ਬੱਚੇ ਆਪ ਈ ਕਹਿ ਦਿੰਦੇ ਨੇ, ਵੀ ਅਸੀਂ ਰਹਿਣਾ-ਰਹਿਣਾ ਦੇਖੋ
ਬਸ, ਬੱਚੇ ਆਪ ਈ ਜ਼ਿੱਦ ਕਰਦੇ ਨਾ, ਫਿਰ ਮਾਵਾਂ ਨੂੰ ਮੰਨੀਆਂ ਪੈਂਦੀਆਂ ਬ ਕਈਆਂ ਦੇ ਬੱਚੇ ਈ ਨੀ ਜਿੱਦ ਕਰਦੇ, ਮਾਵਾਂ ਚੁਪ ਕਰਾਕੇ ਬਿਠਾ ਦਿੰਦੀਆਂ ਉਹ ਨੂੰ।
ਹਾਂਜੀ-ਹਾਂਜੀ ਹੁਣ ਜਿਵੇਂ ਕਈ ਏ, ਹੁਣ ਜਿਵੇਂ ਸਾਡੇ ਕਹਿ ਰਹੇ ਆ ਕਿ ਇਕੱਠਾ, ਹੁਣ ਸਾਡੇ ਪੰਜ-ਛੇ ਬੱਚੇ ਹੋਏ-ਹੋਏ ਨੇ ਇਕੱਠੇ ਤਾਂ ਅਗਰ ਦੂਜੇ ਬੰਦੇ ਦਾ ਆਪ ਹੀ ਦਿਲ ਕਰਦਾ ਆਂਣ ਦਾ ਦੇਖੋ।
ਹਾਂ-ਹਾਂ, ਫੇਰ ਤੇ ਦਿਲ ਕਰੇਗਾ ਈ ਨਾ।
ਓਹ ਮੇਰੀ ਦੀਦੀ ਦਾ ਮੁੰਡਾ ਆਇਆ ਅੱਜ ਈ, ਹੋਰ ਆਇਆ ਉਹ ਕਹਿੰਦਾ ਮੈਨੂੰ ਲੇ ਕੇ ਜਾਓ। ਫਿਰ ਉਹਨੂੰ ਲੇ ਕੇ ਆਏ ਅਸੀਂ, ਹਾਂਜੀ-ਹਾਂਜੀ।
ਨਹੀਂ-ਨਹੀਂ ਵਧੀਆ ਪਤਾ ਕੀ ਲੋਕੀ ਉੱਥੇ, ਹਾਂ ਛੁੱਟੀਆਂ ਦਾ ਈ ਫੈਦਾ ਹੁੰਦਾ ਤੇ ਲੋਕੀ, ਉਹੀ ਜਾਣਾ ਆਪਣੇ ਘਰੇ ਪਸੰਦ ਕਰੇਗਾ
ਹਾਂਜੀ। ਤੇ ਆਪਾਂ ਦੇਖੋ ਆਪਾਂ ਕਿੰਨਾ ਕੁ ਜਾ, ਹੁਣ ਜਿਵੇਂ ਸਾਰੇੇ ਤੇ ਲਗਾ ਲਓ, ਚਲੋ ਅਸੀਂ ਅਨਮੈਰਿਡ ਆ ਜਾਂ ਸਾਡੀ ਏਜ ਵੱਡੀ ਹੋ ਗਈ ਵੀ ਚਲੋ ਆਪਾਂ ਫਿਰ! ਨਹੀਂ ਜਾਂਦੇ ਛੋਟੀ ਉਮਰ ਚ ਹੀ ਜਾਇਆ ਜਾਂਦਾ ਬਾਅਦ ਵਿੱਚ ਕੋਈ ਨੀ ਕਿਸੇ ਦੀ ਆ ਜਾਂਦਾ ਜਾਂਦਾ ਉਹੀ ਹਨ ਨਾ ਜਦੋਂ ਬੱਚੇ ਵੱਡ ਹੋ ਗਏ ਲਗਾ ਲੋ ਹਾਂਜੀ ਦੀਦੀ ਉਹਨਾਂ ਦੇ ਬ ਚੇ ਵੱਡੇ ਹੋ ਗਏ ਫੇਰ ਕਿਨੇ ਆਣਾ ਫਿਰ ਕੋਈ ਨੀ ਆਉਂਦਾ ਛੁੱਟੀਆਂ ਚ ਇੰਨਾ
ਨਹੀਂ ਆਉਂਦਾ ਛੁਟੀਆਂ ਚ ਨਹੀਂ ਕੋਈ ਆਉਂਦਾ ਫਿਰ ਪਤਾ ਕੀ ਬੱਚੇ ਵੱਡੇ ਹੋ ਜਾਂਦੇ ਕੰਮ ਵ
ਹੁਣ ਜਿਵੇਂ ਜਿਹੜੇ ਪਹਿਲਾਂ ਆਂਦੇ ਸੀਗੇ ਇੱਕ ਦੋ ਵੱਡਾ ਜਾਣੀ ਕਿ ਦੀਦੀ ਦਾ ਮੁੰਡਾ ਇੱਕ ਵੱਡਾ ਉਹ ਪਹਿਲਾਂ ਆਂਦਾ ਸੀ। ਸੀਗਾ ਇੰਨੇ ਇੰਨੇ ਦਿਨ ਹੁਣ ਦੇਖੋ ਕਦੇ ਹੀ ਆਉਂਦਾ ਇੱਕ ਰਾਤ ਲਈ ਹੁਣ ਉਹ ਅਗਲਾ ਸਮਝ ਜਾਂਦਾ ਕਬੀਰਦਾਰੇ, ਜਿੰਮੇਵਾਰੀਆਂ।
ਬਸ ਬਸ ਜਿੰਮੇਵਾਰੀਆਂ ਜੂ ਪੈ ਜਾਂਦੀਆਂ।
ਹਾਂ ਕਿਉਂਕਿ ਬਚਪਨ ਹੁੰਦਾ ਹੀ ਐਵੇਂ ਆ ਬਚਪਨ ਚ ਆਪਾਂ ਨੂੰ ਚਲੋ ਪਤਾ ਨਹੀਂ ਹੁੰਦਾ। ਬਚਪਨ ਚ ਇਹ ਹੁੰਦਾ ਕਿ ਚਲੋ ਖੇਡਣਾ ਬੱਚਿਆਂ ਨਾਲ ਰਲ ਮਿਲ ਕੇ ਪਰ ਇਹ ਚੀਜ਼ ਨਾਲ ਫਰਕ ਵੀ ਪੈਂਦਾ ਕਿ ਚਲੋ ਚਾਰ ਪੰਜ ਦਿਨ ਸਾਰੇ ਜਾਣੇ ਇਕੱਠੇ! ਇਕੱਠੇ ਹੋ ਜਾਂਦੇ ਆ ਹਾਸੀ ਮਜ਼ਾਕ ਜਿਵੇਂ ਸਾਡੇ ਆਈਆਂ ਹੁਣ ਸੀਗਾ ਗਿਆਰਾਂ ਗਿਆਰਾਂ ਵਜੇ ਤੱਕ ਅਸੀਂ ਬ ਹਾਂ ਅਸੀਂ ਗਿਆਰਾਂ ਗਿਆਰਾਂ ਵਜੇ ਤੱਕ ਅਸੀਂ ਬੈਠੇ ਰਹਿੰਦੇ ਹਾਂਸੇ ਮਜ਼ਾਕ ਕਦੇ ਕਿਸੇ ਦੀ ਕਰ ਲਈ ਕਦੇ ਕਿਸੇ ਦੀ ਵੀ ਐਵੇਂ ਲੱਗੇ ਰਹਿਣੇ ਆ ਫੇਰ ਅਸੀਂ।
ਫੇਰ ਤੇ ਲਾਈਫ ਇੰਜੋਏ ਕਰਨਾ ਪਤਾ ਕੀ ਇੱਕ ਤਾਂ ਬਚਪਨ ਪਨ ਦੀ ਲਾਈਫ ਸਭ ਤੋਂ ਵਧੀਆ ਹੈਗੀ ਹੈ ਕਿ ਆਰਾਮ ਨਾਲ ਜੀਵਨ ਜੀ ਮਤਲਬ ਕਿ ਇਕਦਮ ਟੈਨਸ਼ਨ ਫ੍ਰਰੀ ਹੋ ਕੇ ਆਪਣੀ ਲਾਈਫ ਇੰਜੋਏ ਕਰੋ ਬਸ।
ਹਾਂਜੀ ਹਾਂਜੀ ਬਚਪਨ ਹੈ ਹੀ ਐਵੇੇ ਦੀ ਚੀਜ਼ ਆ ਦੇਖੋ
ਖੇਡੋ ਖਾਓ ਸੋਵੋ ਤੇ ਪੜ੍ਹਾਈ ਕਰੋ ਬਸ
ਹਾਂਜੀ ਹਾਂਜੀ ਬਚਪਨ ਇਹੋ ਜਿਹੀ ਉਹ ਜਿਹੀ ਗੱਲ
ਬਸ ਜਦੋਂ ਬੱਚਾ ਵੱਡਾ ਹੋਣਾ ਸ਼ੁਰੂ ਹੋ ਜਾਵੇ ਤਾਂ ਬਸ ਹੌਲੀ ਹੌਲੀ ਜਿੰਮੇਵਾਰੀਆਂ ਟੈਨਸ਼ਨਾਂ ਸਭ ਕੁੱਛ ਆਉਣ ਲੱਗ ਪੈਂਦਾ
ਫਿਰ ਉਹੀ ਗੱਲ ਕਰਾਂਗੇ ਤੇ ਕਿ ਜਦੋਂ ਹੁਣ ਵੱਡੇ ਹੋ ਜਾਂਦੇ ਆ ਫਿਰ ਕੋਈ ਨੀ ਆਉਂਦਾ ਹੈਗਾ। ਲਗਾ ਲੋ ਉਹਨਾਂ ਦੀ ਕਲਾਸਾਂ ਵੱਡੀਆਂ ਹੋ ਜਾਂਦੀਆਂ ਨੇ ਜੇ ਪ
ਬਸ
ਪੜ੍ਹਾਈ ਲਗਾਊਗ ਟਿਊਸ਼ਨ ਵਗੈਰਾ ਰੱਖ ਲੈਂਦਾ ਨਾਲ ਹੀ ਅਗਲਾ ਅਗਲਾ ਆਪਣੇ ਕੋਈ ਕਲਾਸਿਸ ਲਗਾ ਰਿਹਾ ਹੁੰਦਾ ਹੋਰ ਜਿਵੇਂ
ਹਾਂਜੀ ਹਾਂਜੀ ਫੇਰ ਕਿੱਥੋਂ ਆਇਆ ਜਾਣਾ ਫੇਰ ਬੱਚੇ ਨਹੀਂ ਆ ਆਂਦੇ
ਹਾਂਜੀ ਹਾਂਜੀ ਉਹ ਤਾਂ ਬਸ ਇਹ ਹੁੰਦਾ ਵੀ ਚਲੋ ਛੁੱ ਛੁੱਟੀਆਂ ਵੀ ਸਾਲ ਚ ਇਕ ਮਹੀਨੇ ਆਂਦੀਆਂ ਨੇ
ਸਹੀ ਸਰਦੀਆਂ ਦੀਆਂ ਤੇ ਇੱਕ ਗਰਮੀਆਂ ਦੀਆਂ
ਹਾਂ ਚਲੋ ਉਹ ਵੀ ਸੱਤ ਅੱਠ ਹੁੰਦੀਆਂ ਨੇ ਉਹਨਾਂ ਚ ਤਾਂ ਉਹ ਤਾਂ ਮਿੰਟ ਚ ਹੀ ਲੱਗ ਜਾਂਦੀਆਂ ਨੇ ਵੀ ਜੇ ਮੰਨੀਆਂ ਜਾਣ ਤਾਂ ਇਹ ਛੁੱਟੀਆਂ ਮੰਨ ਦੋ ਹਾਂਜੀ ਹਾਂਜੀ। ਉਹਦੇ ਚ ਵੀ ਦੇਖੋ ਕੰਮ ਦਿੱਤਾ ਹੁੰਦਾ ਬੱਚਿਆਂ ਨੂੰ ਫਿਰ ਇਸ ਕਰਕੇ ਉਹ ਐਂ ਲੰਘ ਜਾਂਦੀਆਂ ਨੇ।
ਹ ਐਵੇਂ ਲੱਗਦੇ ਨ ਹੁਣ ਵੀ ਬੱਚੇ ਨੂੰ ਕਿੰਨਾ ਕਿੰਨਾ ਕੰਮ ਦਿੱਤਾ ਹੁੰਦਾ ਕਿੰਨਾ ਕਿੰਨਾ ਕੰਮ ਢੇਰ ਹੀ ਲਾ ਤੇ ਹੁੰਦੇ ਕੰਮ ਦੇ
ਬੱਚੇ ਤਾਂ ਘਰਦੇ ਵੀ ਨੀ ਅੱਧ ਤੋਂ ਜਿਆਦਾ ਕੰਮ ਉਹਨਾਂ ਦੀ ਫੈਮਲੀਆਂ ਨੂੰ ਕਰਨਾ ਪੈਂਦਾ ਫੇਰ
ਹਾਂ ਤੇ ਹੋਰ ਕੀ ਪ੍ਰੋਜੈਕਟ ਵਗੈਰਾ
ਹਾਂਜੀ ਹਾਂਜੀ ਜਿਵੇਂ ਹੁਣ ਚਾਟ ਵਗੈਰਾ ਦੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਚਾਰਟ ਹੋ ਗਏ ਅਸਾਈਨਮੈਂਟਾਂ ਹੋ ਗਿਆ ਤੇ ਐਵੇਂ ਦੀਆਂ ਦੇਖੋ ਬਹੁਤ ਚੀਜ਼ਾਂ ਨੇ ਵੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਪਰ ਦੇਖੋ ਉਹ ਤਾਂ ਕਰਦੇ ਵੀ ਨੀ ਹੈਗੇ ਇਹ ਚੀਜ਼ਾਂ ਨੂੰ ਹੈਲੋ ਹੈਲੋ ਹੈਲੋ ਹੈਲੋ